ਹੈਲੋ, ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਔਰ ਹਾਂਜੀ ਮੈਮ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਜੀ, ਤੁਸੀਂ ਕੀ ਕਰਦੇ ਸੀਗੇ?
ਬਸ ਕੁੱਛ ਨੀ, ਅੱਜ ਮੈਨੂੰ ਨਾ ਤੁਹਾਡੇ ਨਾਲ ਕੋਈ ਕੰਮ ਸੀ ਤਾਂ ਮੈਂ ਫੋਨ ਲਾਇਆ ਤੇ ਮੈਂ ਉਹ ਕਹਿੰਦੀ ਪਈ ਸੀ ਕੀ ਨਾ ਤੁਸੀਂ ਮੈਨੂੰ ਕਿੱਥੋਂ ਸੈਕਿੰਡ ਹੈਂਡ ਐਕਟਿਵਾ ਪਤਾ ਕਰ ਦੋਗੇ?
ਹਾਂਜੀ-ਹਾਂਜੀ, ਹਾਂਜੀ ਕੋਈ ਨੀ ਮੈਂ ਪਤਾ ਕਰ ਦਾਂਗਾ ਮੇਰਾ ਯਾਰ ਦੋਸਤ ਹੀ ਲੱਗਿਆ ਏਜੰਸੀ ਵਿੱਚ। ਪਤਾ ਕਰਕੇ ਦੱਸ ਦਾਂਗਾ ਮੈਂ ਤੁਹਾਨੂੰ।
ਅੱਛਾ ਐਕਚੁਲੀ ਤੁਹਾਨੂੰ ਪਤਾ ਨਾ ਮੇਰਾ ਬੇਟਾ ਹੁਨ ਵੱਡਾ ਹੋ ਗਿਆ ਤੇ ਉਹਨੇ ਨਾ ਕੋਚਿੰਗ ਜਾਨਾ ਜਾਨਾ ਹੁੰਦਾ ਸਕੂਲ ਤੇ ਬੱਸ ਤੇ ਚਲਾ ਜਾਂਦਾ ਐ। ਤੇ ਕੋਚਿੰਗ ਵਾਸਤੇ ਉਹਨੂੰ ਚਾਹੀਦਾ ਸੀ ਵਹੀਕਲ, ਵੈਸੇ ਤਾਂ ਉਹਨੇ ਬਾਈਕ ਵੀ ਆਂਦੀ ਚਲਾਣੀ ਤੇ ਫਿਰ ਤੁਸੀਂ ਦੱਸੋ ਵੀਰੇ ਮੈਂ ਕੀ ਲਵਾਂ ਬਾਈਕ ਲੈ ਕੇ ਦਵਾਂ? ਜਾਂ ਐਕਟੀਵਾ ਲੈ ਕੇ ਦਵਾਂ।
ਨਹੀਂ ਸਭ ਤੋਂ ਵਧੀਆ ਤਾਂ ਐਕਟਿਵਾਈ ਹੁੰਦੀ ਹੈਗੀ ਆ, ਬਾਈਕ ਵਿੱਚ ਪਤਾ ਹੀ ਹੈਗਾ ਤੁਹਾਨੂੰ ਐ
ਹਾਂਜੀ-ਹਾਂਜੀ।
ਜ਼ਿਆਦਾ ਕੰਫਰਟੇਬਲ ਹੁੰਦੀ ਐ ਐਕਟਿਵਾ, ਇਹਦੇ ਵਿੱਚ ਮਤਲਬ ਕਿ ਵੂਮੈਨ ਵੀ ਚਲਾ ਸਕਦਾ ਐ।
ਹਾਂਜੀ-ਹਾਂਜੀ, ਐ ਗੱਲ ਤੁਸੀਂ ਸਹੀ ਕਿਹਾ, ਐਕ ਐਕਚੀ ਨਾ ਮੇਰੀ ਬੇਟੀ ਵੀ ਨਾਲ ਜਾਇਆ ਕਰੇਗੀ ਨਾ ਉਹਦੇ ਨਾਲ ਚਿੰਗ ਤੇ ਦੋਨੂੰ ਇੱਕੋ ਜਗ੍ਹਾ ਕੋਚਿੰਗ ਜਾਂਦੇ ਨੇ ਨਾ ਤੇ ਫੇਰ ਮੈਂ ਸੋਚਦੀ ਸੀ ਵੀ ਕੰਫਰ ਟੇਬਲ ਚੀਜ਼ ਫਿਰ ਮੇਰੇ ਮਨ 'ਚ ਆਇਆ ਮੈਂ ਕਿਹਾ ਚਲ ਐਕਟਵਾ ਵੀ ਲੈ ਦਿਨੀ ਆਂ ਅੱਗੇ ਜਾ ਕੇ ਫਿਰ ਮੇਰੀ ਬੇਟੀ ਵੀ ਸਿੱਖ
ਹਾਂਜੀ ਇਹ ਤਾਂ ਵਧੀਆ ਹੈਗੀ, ਐਕਟਿਵਾ ਤੇ ਬਹੁਤ ਵਧੀਆ ਹੁੰਦੀ ਜੀ। ਇਹਦੇ 'ਚ ਪਿੱਛੇ ਬੰਦਾ ਵੀ ਬਹਿ ਸਕਦਾ ਹੈਗਾ।
ਹਾਂਜੀ-ਹਾਂਜੀ ਐ ਤੇ ਹੈ ਹੋਰ ਕੰਫਰਟੇਬਲ ਸੀਟ ਹੁੰਦੀ ਹੈ ਤੁਹਾਨੂੰ ਪਤਾ ਬਾਈਕ 'ਚ ਕੰਫਰਟੇਬਲ ਸੀਟ ਨੀ ਹੁੰਦੀ ਮਤਲਬ ਕੰਫਰਟੇਬਲ ਤੇ ਹੁੰਦੀ ਬਾਈਕ ਤੇ ਸੀਟ ਤੇ ਬਟ ਫਿਰ ਵੀ ਉਹਨੂੰ ਫਿਰ ਤੁਹਾਨੂੰ ਪਤਾ ਸਪਲੈਂਡਰ ਲੈਣੀ ਐ ਫਿਰ ਮੇਰੀ ਕੁੜੀ ਕਹਿੰਦੀ ਨਹੀਂ ਮੰਮੀ ਮੇਰੇ ਕੋ ਮੈਂ ਕਿਵੇਂ ਸਿਕ
ਹਾਂਜੀ-ਹਾਂਜੀ, ਹਾਂਜੀ।
ਤੇ ਵੀਰੇ ਕਿੰਨੇ ਤੱਕ ਦੀ ਮਿਲ ਜਾਏਗੀ?
ਇਹੀ ਕੁਛ ਇੱਕ ਸਵਾ ਲੱਖ ਤੱਕ ਦੀ ਤਾਂ ਮਿੱਲ ਹੀ ਜਾਂਦੀ ਹੈਗੀ ਐਕਟੀਵਾ।
ਅੱਛਾ ਨਈ-ਨਈ ਅਗਰ ਮੈਂ ਸੈਕਿੰਡ ਹੈਂਡ ਲੈਣੀ ਉਹ
ਸੈਕਿੰਡ ਹੈਂਡ, ਹਾਂਜੀ, ਸੈਕਿੰਡ ਹੈਂਡ ਤੇ ਫੇਰ ਸਸਤੀ ਮਿਲ ਜਾਂ ਵੀਹ ਪੱਚੀ ਹਜ਼ਾਰ ਦੇ ਕਰੀਬ ਤਾਂ ਮਿਲ ਈ ਜਾਂਦੀ ਹੈਗੀ ਐ ਵੈਸੇ।
ਨਈ ਵੀਹ-ਪੱਚੀ ਕਿ ਅਗਰ ਪੈਂਤੀ ਚਾਲੀ ਤੱਕ ਦੀ ਵੀ ਮਿਲਦੀ ਨਾ, ਮੈਂ ਲੈ ਲਾਂਗੀ ਕਿਉਂਕਿ ਦੇਖੋ ਇੰਨੀ ਨਾ ਚੱਲੀ ਹੋਈ ਉਹ ਕਿਉਂਕਿ ਨਾ ਮੈਂ ਆਪਣੇ ਬੱਚਿਆਂ ਨੂੰ ਤੁਹਾਨੂੰ ਪਤਾ ਫੇਰ ਮਤਲਬ ਤੁਸੀਂ ਚੈੱਕ ਵਗੈਰਾ ਕਰਦੇ ਨਾ ਮੈਨੂੰ ਅਜੇ ਐਕਟਿਵਾ ਆਪ ਨੀ ਚਲਾਨੀ ਆਂਦੀ ਤੇ ਮੇਰੇ ਹਸਬੈਂਡ ਨਾ ਬਾਹਰ ਗਏ ਨੇ ਕੁੱਛ ਟਾਈਮ ਤੋਂ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਹਾਨੂੰ ਫੋਨ ਲਾ ਲਓ ਮੈਂ ਕਿਹਾ ਚਲੋ ਕੋਈ ਨਾ ਵੀਰੇ ਕੋਲ ਪੁੱਛ ਲਵਾਂਗੀ ਤੇ ਤੁਸੀਂ ਨਾ ਬਈ ਐਕਟਿਵਾ ਤੁਸੀਂ ਫਿਰ ਵੇਖ ਲੈਨਾ ਚੈੱਕ ਕਰ ਕੇ
ਹਾਂਜੀ-ਹਾਂਜੀ ਉਹ, ਉਹਦੀ ਟੈਨਸ਼ਨ ਨਾ ਲਉ ਤੂ ਤੁਸੀਂ ਕੋਈ ਨੀ ਮੈਂ ਐਕਟੀਵਾ ਵਧੀਆ ਹੀ ਲੈ ਕੇ ਦਾਂਗਾ ਤੁਹਾਨੂੰ।
ਹਾਂਜੀ-ਹਾਂਜੀ ਬਸ ਚਾਹੇ ਤ੍ਰੀ-ਚਾਲੀ ਤੱਕ ਦੀ ਹੋ ਜਾਏ ਸੋ ਚਾਲੀ ਤੱਕ ਦੀ ਤਾਂ ਮੈਂ ਲੈ ਸਕਨੀ ਆ। ਵੈਸੇ ਮੈਂ ਨਵੀਂ ਲੈ ਦਿੱਕਤ ਏ ਨਾ, ਨਵੀਂ ਮੈਂ ਲੈ ਤੇ ਲਵਾਂ ਪਰ ਐ ਵੇ ਕਿ ਮੇਰਾ ਹਜੇ ਨਾ ਹੱਥ ਬੜਾ ਟੈਟ ਏ। ਫਿਰ ਮੈਂ ਕਿਹਾ ਹਜੇ ਨਾ ਨਵੀਂ-ਨਵੀ ਚਲਾਨੀ ਸਿੱਖਣੀ ਏ ਤੇ ਬਾਅਦ ਚੋਂ ਲੈ ਦਵਾਂਗੀ ਨਵੀਂ ਹਨਾ।
ਹਾਂਜੀ-ਹਾਂਜੀ-ਹਾਂਜੀ ਐ ਤਾਂ ਹੈਗਾ।
ਹਾਂਜੀ, ਤੇ ਕੀ ਕਹਿੰਦੇ ਨੇ? ਵੈਸੇ ਮੈਂ ਬਾਈਕ ਅਗਰ ਲੈਣੀ ਆ ਤੇ ਬਾਈਕ ਕਿੰਨੇ ਤ ਤਕ ਦੀ ਮਿਲ ਜਾਏਗੀ?
ਬਾਈਕ ਵੀ ਇਸ ਤੋਂ ਮਤਲਬ ਕਿ ਉਹ ਵੀ ਚਾਲੀ ਪੰਤਾਲੀ ਹਜ਼ਾਰ ਤੱਕ ਦੀ ਤਾਂ ਮਿਲੀ ਜਾਂਦੀ ਹੈਗੀ ਆ ਨਵੀਂ। ਤੁਹਾਨੂੰ ਪਤਾ ਈ ਹੈਗੀ ਏ, ਡੇਢ ਦੋ ਲੱਖ ਦੀ ਤਾਂ ਮਿਲਦੀ ਹੈਗੀ। ਹੋਂਡਾ ਵੀ ਫੇਰ, ਸਸਤੀ ਮਿਲ ਜਾਂਦੀ ਹੈਗੀ ਏ।
ਕਿਉਂਕਿ ਜਿਹਦੀ ਸੀਟ ਕੰਫਰਟੇਬਲ ਹੋ ਨਾ ਅਗਰ, ਮੇਰਾ ਬੇੇਟੇ, ਮੇਰਾ ਬੇਟਾ ਜਿੱਦ ਲਾਈ ਬੈਠਾ, ਮੈਂ ਕਿਹਾ ਚਲ ਇੱਕ ਵਾਰੀ ਮੈਂ ਕੰਪੈਰੀਜ਼ਨ ਕਰ ਲਾਂਗੀ, ਜਿਹੜੀ ਮੈਨੂੰ ਸਈ ਪਏਗੀ, ਮੈਂ ਉਹ ਲੈ ਦਾਂਗੀ।
ਹਾਂ ਫੇਰ ਇਹਦੇ ਆਸਤੇ, ਹੋਂਡਾ ਹੀ ਵਧੀਆ ਹੈਗੀ ਏ ਗੱਡੀ।
ਅੱਛਾ ਫੇਰ ਬੇਟੀ ਨੂੰ ਤੇ ਚਲੋ ਮੈਂ ਅੱਗੇ ਜਾ ਕੇ ਲੈ ਕੇ ਦੇ ਦਾਂਗੀ। ਉਹ ਐਕਟੀਵਾ ਇੱਕ ਡੇਢ ਸਾਲ ਤੱਕ, ਤੇ ਬਸ ਬਾਈਕ ਦੀ ਸੀਟ ਕੰਫਰਟੇਬਲ ਏ, ਕਿਉਂਕਿ ਤੁਹਾਨੂੰ ਪਤਾ ਤਾਂ ਫਿਰ ਮੈਨੂੰ ਵੀ ਲੈ ਕੇ ਜਾਇਆ ਕਰੇਗਾ ਨਾ ਇੱਕ ਅੱਧੀ ਵਾਰ, ਹੁਣੇ ਉਹਨੇ ਸਿੱਖੀ ਸੀ। ਤੇ ਬਾਕੀ ਹੁਣ ਤੁਸੀਂ ਕੀ ਕਰਦੇ ਹੋ ਅੱਜ ਕੱਲ?
ਬਸ ਅੱਜ ਕੱਲ੍ਹ ਅਸੀਂ ਇਹੀ ਕੰਮ ਕਰਦੇ ਹੈਗੇ। ਮੈਂ ਯਾਰ ਦੋਸਤਾਂ ਨਾਲ ਈ ਲੱਗਿਆ ਦਾ ਸੀਗਾ।
ਅ-ਅ, ਅੱਛਾ-ਅੱਛਾ ਤਾਂ ਈ ਮੇਰੇ ਹਸਬੈਂਡ ਕਹਿੰਦੇ ਸੀ ਪੁੱਛ ਲੈਣਾ। ਅੱਛਾ ਤੁਸੀਂ ਬਾਈਕਾਂ ਦਾ ਕੰਮ ਕਰਦੇ ਹੋ? ਕਾਫੀ ਟਾਈਮ ਹੋ ਗਿਆ
ਹਾਂਜੀ-ਹਾਂਜੀ ਕਾਫ਼ੀ ਟਾਈਮ ਹੋ ਗਿਆ ਐ, ਬਸ ਕੀ ਕਰੀਏ ਹੁਣ ਦੱਸ ਦਸਵੀ ਦੇ ਇਗਜ਼ਾਮ ਹੋ ਗਏ ਸੀਗੇ। ਤੇ ਮੈਂ ਸੋਚਿਆ ਬਾਰਵੀਂ ਓਪਨ ਤੋਂ ਕਰ ਲਾਂਗੇ। ਤੇ ਬਸ ਉਹਦੇ ਹੀ ਫਾਰਮ ਵੇਖ ਰਹੇ ਹੈਗੇ ਆ।
ਹਾਂਜੀ ਚਲੋ ਚੰਗਾ, ਫੇਰ ਕਰਨੇ ਤੇ ਪਏਗੀ ਨਾ ਤੁਹਾਨੂੰ ਬਾਰਵੀ, ਆ ਵੀ ਏ ਨਾ। ਤੁਹਾਨੂੰ ਪਤਾ ਐ, ਐਨ ਸਾਈਡ ਬਾਏ ਸਾਈਡ, ਤੁਹਾਡੀ ਪੜ੍ਹਾਈ ਵੀ ਹੋ ਜਾਏਗੀ ਫਿਰ।
ਹਾਂਜੀ-ਹਾਂਜੀ ਇਹ ਤਾਂ ਹੈਗਾ।
ਹਾਂਜੀ ਤੇ ਤੁਸੀਂ ਕੀ, ਤੇ ਤੁਸੀਂ ਆਈ ਟੀ ਆਈ ਚ ਹਾਂਜੀ ਏਹ ਤੇ ਹੈ, ਹਰ ਕਿਸੀ ਦਾ ਅੱਜ ਕੱਲ ਹੱਥ ਤੰਗ ਐ, ਅੱਜ ਕੱਲ ਮੁੰਡੇ ਏਹ ਸੋਚਦੇ ਨੇ ਅਸੀਂ ਇੱਕ ਅੱਧੀ ਸਕਿੱਲ ਸਿੱਖ ਕੇ ਤੇ ਫਿਰ ਆਪਣਾ ਕਰੀਅਰ ਬਣਾ ਲਈਏ, ਤੇ ਤੁਸੀਂ ਆਈ ਟੀ ਆਈ ਕੀ ਕੀਤੀ ਏ, ਮੈਂ ਸੁਣਿਆ ਸੀ ਤੁਸੀ ਤੁਸੀਂ ਆਈ ਟੀ ਆਈ ਤੇ ਐਡਮਿਸ਼ਨ ਲਿਆ? ਸਾਡੇ ਨਾਲ ਦਾ ਮੁੰਡਾ ਵੀ ਤੇ ਹੈਗਾ ਸੀ ਤੁਹਾਡੇ ਨਾਲ।
ਹਾਂਜੀ, ਆਈ ਟੀ ਆਈ ਵੀ ਕੀਤੀ ਸੀਗੀ, ਪਰ ਉੱਥੇ ਮੈਨੂੰ ਥੋੜ੍ਹਾ ਸਈ ਜਿਹਾ ਨੀ ਲੱਗਿਆ, ਤਾਂ ਕਰਕੇ ਮੈਂ
ਅੱਛਾ ਫਿਰ ਤੁਸੀਂ ਇਹ ਸੋਚਿਆ ਹੋਨਾ, ਕਿ ਮੈਂ ਆਪਣਾ ਵੀ ਕੰਮ ਸਿੱਖ ਲਾਂ ਕੋਈ?
ਹਾਂਜੀ-ਹਾਂਜੀ ਤੁਹਾਨੂੰ ਪਤਾ ਹੀ ਹੈਗਾ, ਤੁਹਾਨੂੰ ਪਤਾ ਹੀ ਹੈਗਾ, ਆਈ ਟੀ ਆਈ ਚ ਬਹੁਤ ਟਾਈਮ ਲੱਗਦਾ ਐ।
ਹਾਂਜੀ-ਹਾਂਜੀ ਇਹ ਤੇ ਤੁਸੀ, ਸਹੀ ਗੱਲ ਐ। ਪਰ ਫੇਰ ਵੀ ਤੁਸੀਂ ਬਾਰਵੀ ਕਰਦੇ ਰਹਿਣਾ, ਕਿਉਂਕਿ ਦੇਖੋ ਐਵੇਂ ਪੜ੍ਹਾਈ ਵਿੱਚ ਨਾ ਛੱਡਣਾ। ਅੱਜ ਦੇ ਟ ਟੈਮ ਚ ਪੜ੍ਹਾਈ ਬਹੁਤ ਜ਼ਰੂਰੀ ਹੈਗੀ ਏ। ਤੇ ਫਿਰ ਏਹ ਤੁਹਾਨੂੰ ਸੈਲ, ਹਾਂਜੀ ਤੇ ਫਿਰ ਏਹ ਤੁਹਾਨੂੰ ਸੈਲਰੀ ਦਿੰਦੇ ਨੇ ਯਾ ਐ ਵੀ ਰੱਖਿਆ ਹੋਇਆ?
ਨਈ-ਨਈ ਹਜੇ ਤੇ ਕੰਮ ਸਿੱਖ ਰਿਹਾ ਹੈਗਾ। ਵੈਸੇ ਮੈਂ ਸੈਲਰੀ ਕੁੱਛਕ ਮਹੀਨੇ ਤੱਕਨ ਲਗਾਉਣਗੇ ਹਾਂਜੀ।
ਅੱਛਾ ਚਲੋ ਵਧੀਆ ਏ ਫੇਰ, ਅੱਛਾ ਤੁਸੀਂ ਵੈਸੇ ਬਾਈਕਾਂ ਦਾ ਈ ਯਾ ਸੇਕਿੰਡ ਹੈਡ ਬਾ ਬਾਇਕ ਐਕਟਿਵਾ ਦਾ ਕੰਮ ਕਰਦੇ ਹੋ? ਸਪੇਅਰ ਪਾਰਟਸ ਦਾ ਕੰਮ ਹੈ ਤੁਹਾਡਾ?
ਪੇਅਰ ਪਾਠ ਦਾ ਫੇਕ ਏ, ਦੋਨਾਂ ਦਾ ਹੈਗਾ ਏ ਸਾਡਾ ਤਾਂ, ਏਜੰਸੀ ਵੀ ਹੈਗੀ ਆ ਸਾਡੀ ਮਤਲਬ ਕਿ
ਅੱਛਾ ਮੈਨੂੰ ਦੱਸਦੇ ਬਏ ਸੀ ਮੇਰੇ ਹਸਬੈਂਡ, ਕਹਿੰਦੇ ਬੜੀ ਫੇਮਸ ਸ਼ੋਪ ਤੇ ਲੱਗਿਆ ਹੋਇਆ ਉਹ, ਮੈਂ ਕਿਹਾ ਅੱਛਾ-ਅੱਛਾ। ਚਲੋ ਵਧੀਆ ਏ ਫਿਰ ਤੁਸੀਂ ਆਪਣੀ ਸਕਿੱਲਸ ਦੇਖ ਲੋ, ਕਿਉਂਕਿ ਕੱਲ ਨੂੰ ਅਪਣਾ ਵੀ ਛੋਟਾ ਮੋਟਾ ਦੁਕਾਨ ਖੋਲ ਲੈਂਦੇ ਨੇ, ਹਨਾ। ਫ਼ਿਰ ਬੰਦੇ ਨੂੰ ਥੋੜਾ ਹਿਸਾਬ ਚ ਆ ਜਾਂਦਾ ਹੈ ਕਿ ਕਿ ਐਵੇਂ ਕੰਮ ਕਰਨਾ ਏ, ਤੇ ਫਿਰ ਅਪਣਾ ਕੰਮ ਕਰ ਲੈਂਦੇ ਨੇ। ਤੇ ਬਸ ਮੈਂ ਤਾਂ ਵੀਰੇ ਜ਼ਰੂਰ ਦੱਸਣਾ ਏ। ਟਿਵਾ ਦਾ, ਉਹ ਐਕਟਿਵਾ ਯਾ ਬਾਈਕ ਦੋਨਾਂ ਦਾ ਪ੍ਰਾਈਸ ਦੱਸਣਾ ਮੈਨੂੰ?
ਹਾਂਜੀ-ਹਾਂਜੀ ਕੋਈ ਨੀ, ਮੈਂ ਦੱਸ ਤੁਹਾਨੂੰ ਦੱਸ ਦਾਂਗਾ, ਹੁਨੇ ਪਤਾ ਕਰਕੇ ਨਾ।
ਹਾਂਜੀ-ਹਾਂਜੀ ਤੁਸੀਂ ਮੈਨੂੰ ਪਤਾ ਕਰਕੇ ਨਾ, ਮੈਨੂੰ ਵਟਸਐਪ ਤੇ ਭੇਜ਼ ਦੇਣਾ। ਅਗਰ ਬਾਈ ਚਾਂਸ ਸਾਨੂੰ ਜਾ ਕੇ ਵੇਖਣਾ ਹੋਏਗਾ, ਤੇ ਵੈਸੇ ਤੁਸੀਂ ਮੇਰੇ ਹਸਬੈਂਡ ਹਜੇ ਆਏ ਨੀ ਜਦ ਆਣਗੇ ਤੇ ਤਾਂ ਹੀ ਦੇਖੋ ਕੁਛ ਨਾ ਕੁਛ ਕੰਮ ਬਣੇਗਾ, ਨਹੀਂ ਤਾਂ ਤੁਸੀਂ ਵੀਰੇ ਚੈੱਕ ਕਰ ਲੈਣਾ ਇੱਕ ਵਾਰੀ। ਹਨਾ, ਵੈਸੇ ਮੇਰੇ ਮੁਡੇ ਨੂੰ, ਕਿਉਂਕਿ ਮੇਰੇ ਮੁੰਡੇ ਨੂੰ ਚਲਾਣੀ ਉਹਨੂੰ ਇੰਨਾ ਕੁ ਨੀ ਪਤਾ ਨਾ ਕਿ, ਚੈੱਕ ਕਰ ਲੈਣਾ ਬਿਲਕੁਲ ਸਹੀ ਉਹ
ਹਾਂਜੀ-ਹਾਂਜੀ, ਕੋਈ ਨੀ ਅਸੀਂ ਚੈੱਕ ਕਰਕੇ ਭੇਜਾਂਗੇ, ਗੱਡੀ ਤੁਸੀਂ ਟੈਂਸ਼ਨ ਨਾ ਲੋ,
ਹਾਂਜੀ-ਹਾਂਜੀ, ਹੋਰ ਕੀ ਕਹਿੰਦੇ ਕਾਗਜ਼ ਵਗੈਰਾ ਵੀ ਦੇਖੋ।
ਹਾਂਜੀ, ਕਾਗਜ਼ ਵਗੈਰਾ ਵੀ ਸਾਰੇ ਮਿਲ ਜਾਣਗੇ।
ਹਾਂਜੀ, ਕਿਉਂਕਿ ਤੁਹਾਨੂੰ ਪਤਾ ਨਾ ਫੇਰ ਇਹ ਦਿੱਕਤ ਹੁੰਦੀ ਹੈ ਬੱਚੇ ਨੂੰ ਰਸਤੇ ਚ ਫਿਰ ਰੋਕ ਲੈਣ। ਤੇ ਫੇਰ ਚੰਗਾ ਜਾ ਨੀ ਲੱਗਦਾ ਤੇ ਇਹ ਤੇ ਏਟੀਨ ਪਲੱਸ ਹੈਗਾ ਹੁਣ ਤੇ ਉਨਿਆਂ ਵੀਹਾ। ਸਾਲਾਂ ਦਾ ਹੋ ਗਿਆ, ਤੇ ਮੈਂ ਕਿਹਾ ਵੀ ਫੇਰ ਵੀ ਲਾਇਸੈਂਸ ਵਗੈਰਾ ਬਣਵਾਇਆ ਬਣਵਾ ਦਾਂਗੇ ਬਣ ਬਣਿਆ ਮੇਰੇ ਖਿਆਲ, ਹਾਂ ਤੇ ਤੁਸੀਂ ਜ਼ਰੂਰ ਗੱਲ। ਕਰ ਲੈਣਾ ਠੀਕ ਹੈ।
ਹਾਂਜੀ-ਹਾਂਜੀ, ਮੈਂ ਗੱਲ ਕਰਾਂਗਾ ਕੋਈ ਨਹੀਂ ਤੁਸੀਂ ਟੈਸ਼ਨ ਨਾ ਲਓ ਅਸੀਂ ਚੈੱਕ ਕਾਰਕੇ ਦਾਂਗੇ ਪੂਰੀ ਗੱਡੀ।
ਹਾਂਜੀ-ਹਾਂਜੀ, ਤੇ ਕੀ ਕਹਿੰਦੇ ਨੇ ਮੇਰੇ ਨਾ ਨਾਲ ਇੱਕ ਸਹੇਲੀ ਰਹਿੰਦੀ ਹੈ ਤੇ ਉਹਨਾਂ ਦੀ ਨਾ ਗੱਡੀ ਹੈਗੀ, ਤੇ ਉਹਨਾਂ ਦੀ ਗੱਡੀ ਦੇ ਨਾ ਉਹ ਅੱਗੇ ਉਹ ਨੀ ਹੁੰਦੇ। ਗੱਡੀ ਸਮਝ ਰੇਓ ਗੱਡੀ ਕਾਰ ਤੇ ਉਹਨਾਂ ਦੇ ਅੱਗੇ, ਉਹ ਲੱਗਦੇ ਨੇ ਅ ਸ਼ੀਸ਼ੇ ਮਿਰਨ ਨੀ ਲੱਗੇ। ਹੁੰਦੇ ਲਾਈਟਸ ਵਾਲੇ ਤੇ ਉਹਨਾਂ ਨੇ ਉਹ ਚੇਂਜ ਕਰਾਣੇ ਸੀ, ਤੇ ਨਾਲ ਉਹ ਵਾਈਪਰਸ ਵਗੈਰਾ ਵੀ ਕਰਵਾਣੇ ਸੀ।
ਅੱਛਾ ਹਾਂਜੀ-ਹਾਂਜੀ, ਸਾਰਾ ਸਪੈਰ ਪਾਰਟ ਦਾ ਕੰਮ ਹੈਗਾ। ਸਾਰਾ ਸਮਾਨ ਮਿਲ ਜਾਂਦਾ ਹੈਗਾ, ਸਾਡੀ ਦੁਕਾਨ ਤੋਂ
ਅੱਛਾ-ਅੱਛਾ, ਤੇ ਕਿੰਨੇ ਘਰੇ ਕਿੰਨੇ ਤੱਕ ਦਾ ਕਰ, ਦੇਣਗ ਮਤਲਬ ਏ ਹੋਜੇ ਕਿੰਨਾ ਇੱਕ ਦਿਨ ਲੱਗੇਗਾ।
ਹਾਂਜੀ-ਹਾਂਜੀ, ਦ ਦਸ ਪੰਦਰਾਂ ਮਿੰਟ ਲੱਗਦੇ ਹੈਗੇ, ਆ ਜ਼ਿਆਦਾ ਤੇ ਲੱਗਦੇ ਨੀ
ਅੱਛਾ ਉਹਨਾਂ ਨੇ ਲਾਈਟਾਂ ਕਰਾਉਣੀਆਂ, ਨੇ ਤੇ ਇੱਕ ਵਾਈਪਰਸ ਕਰਾਣੇ ਨੇ। ਤੇ ਹੋਰ ਵੀ ਇੱਕ ਛੋਟਾ ਮੋਟਾ ਕੰਮ ਹੋਏਗਾ, ਤੇ ਮੈਂ ਉਹਨੂੰ ਕਹਿੰਦੀ ਸੀ ਮੈਂ ਕਿਹਾ ਸਾਡੇ ਨੋਨ ਚ ਹੈਗਾ ਇੱਕ ਵੀਰ। ਤੁਸੀਂ ਉਹਦੇ ਕੋਲ ਕਰਾ ਲੇ ਨਾ ਤੇ ਸਹੀ
ਹਾਂਜੀ, ਬਸ ਲਾਈਟਾਂ ਤੇ ਟੈਮ ਲੱਗਦਾ ਹੈਗਾ ਤੁਹਾਨੂੰ ਪਤਾ। ਹੀ ਹੈਗਾ ਲਾਈਟਾਂ ਉਤਾਰਨਿਆਂ ਫਿਰ ਚਾੜਨੀਆਂ ਇਹ ਤੇ,
ਹਾਂਜੀ-ਹਾਂਜੀ, ਇਹ ਗਾੱਲ ਤੇ ਤੁਸੀਂ ਬਿਲਕੁਲ ਸਹੀ ਆਖੀ ਇਹਦੇ ਚ ਤੇ ਬਥੇਰਾ ਟੈਮ ਤੇ ਲੱਗਦਾ। ਪਰ ਕੋਈ ਗੱਲ ਨੀ ਤੁਸੀਂ ਫੇਰ ਵੀ ਮੈਨੂੰ ਨਾ, ਇੱਕ ਵਾਰੀ ਆਪਣਾ ਨੰਬਰ ਉਹ ਆਪਣਾ ਨੰਬਰ ਕਹਿੰਦੇ, ਆਪਣੀ ਦੁਕਾਨ ਦਾ ਨਾ ਐਡਰੈਸ ਜ਼ਰੂਰ। ਭੇਜ ਦੇਣਾ ਆਪਣੀ ਲੋਕੇਸ਼ਨ ਮੈਂ ਨਾ ਉਹ ਦੀਦੀ ਨੂੰ ਦੇ ਦਾਂਗੀ, ਤੇ ਤੁਹਾਡੀ ਦੁਕਾਨ ਤੇ ਹੀ ਆ ਜਾਣਗੇ।
ਹਾਂਜੀ-ਹਾਂਜੀ, ਕੋਈ ਨੀ ਮੈਂ ਤੁਹਾਨੂੰ ਭੇਜ ਦਾਂਗਾ, ਆਪਣੇ ਦੁਕਾਨ ਦੀ ਲੋਕੇਸ਼ਨ ਤੁਸੀਂ ਆ ਜਾਨਾ।
ਹਾਂਜੀ-ਹਾਂਜੀ, ਤੇ ਬਾਕੀ ਕੀ ਕਹਿੰਦੇ ਨੇ, ਹਜੇ ਤੁਹਾਨੂੰ ਕਿੰਨਾ ਕੁ ਟਾਈਮ ਲੱਗਣਾ ਤੇ ਸਿੱਖ ਲਿਆ ਤੁਸੀਂ ਸਾਰਾ ਕਰ ਸਿੱਖ
ਹਾਂਜੀ-ਹਾਂਜੀ, ਸਿੱਖ ਲਿਆ ਬਸ
ਅੱਛਾ ਤੇ ਕਾਫੀ ਟਾਈਮ ਹੋ ਗਿਆ, ਤੁਹਾਨੂੰ ਵੈਸੇ
ਹਾਂਜੀ-ਹਾਂਜੀ, ਪੰਜ ਅੱਠ ਸੱਤ ਮਹੀਨੇ ਹੋ ਹੀ ਗਏ ਹੈਗੇ ਆ।
ਚਲੋ ਵਧੀਆ ਹੈ, ਬੰਦਾ ਆਪਣੀ ਸਕਿੱਲ ਸਿੱਖ ਲਿਆ ਅੱਗੇ ਜਾ ਕੇ ਇਨਸਾਨ ਦੇ ਕੰਮ ਹੀ ਆਦੇ। ਨਾ ਫੇਰ ਹੋਰ ਘਰ ਠੀਕ ਨਾ ਤੁਹਡੇ ਸਿਸ, ਤੇ ਤੁਹਾਡੀ ਮੰਮਾ ਸਾਰੇ ਠੀਕ ਨੇ? ਤੁਹਾਡਾ ਫੇਰ ਟਾਈਮ ਕੀ ਤੁਸੀਂ ਤੇ ਰਾਤੀ ਆਉਂਦੇ ਹੋਗੇ ਹਨਾ।
ਹਾਂਜੀ-ਹਾਂਜੀ, ਟਾਈਮ ਹੀ ਕੁਝ ਐਸਾ ਹੀ ਹੈਗਾ ਇਹਨਾਂ ਦੇ। ਗਿਆਰਾਂ ਵਜੇ ਜਾਈਦਾ ਹੁੰਦਾ, ਆ ਤੇ ਰਾਤੀ ਨੌ ਜਾਂ ਅੱਠ ਵੱਜ ਜਾਂਦੇ ਹੈਗੇ ਆ।
ਅੱਛਾ-ਅੱਛਾ, ਹਾਂ ਤੇ ਸਵੇਰੇ ਫੇਰ ਛੇਤੀ ਜਾਣਾ ਹੁੰਦਾ ਹਨਾ। ਤੇ ਵੈਸੇ ਕੀ ਕਹਿੰਦੇ ਨੇ ਹੋਰ ਤੁਹਾਡੇ, ਨੀਡ ਹੈਗੀ ਹੈ, ਕਿਸੇ ਬੰਦੇ ਦੀ ਜਾਂ ਤੁਸੀਂ ਪ੍ਰੋਫੈਸ਼ਨਲ ਬੰਦਾ ਹੀ ਲੈਂਦੇ ਜਿਹਨੂੰ ਕੰਮ ਆਦਾ ਉਹ
ਨਹੀਂ-ਨਹੀਂ, ਕੋਈ ਨਹੀਂ ਐਸੇ ਬੰਦਿਆਂ ਨੂੰ ਵੀ ਲੈ ਲੈਂਦੇ ਜਿਹਨਾਂ ਨੂੰ ਕੰਮ ਨੀ ਆਦਾ, ਉਹਨਾਂ ਨੂੰ ਸਿਖਾ ਦਿੰਦੇ ਹੈਗੇ ਨਾ ਕੰਮ ਅਸੀਂ ਹਾਂਜੀ-ਹਾਂਜੀ, ਮੈਨੂੰ ਵੀ ਨੀ ਅੰ ਆਦਾ ਹੈਗਾ ਸੀਗਾ ਕੰਮ। ਤੇ ਮੈਂ ਜਿਵੇਂ ਜਿਵੇਂ ਮਤਲਬ, ਕੀ ਮਹੀਨਾ ਹੁੰਦਾ ਕਿ ਉਸ ਹਿਸਾਬ ਨਾਲ ਕੰਮ ਆ ਜਾਂਦਾ ਬੰਦੇ ਨੂੰ
ਅੱਛਾ ਹਾਂਜੀ ਆ ਤੇ ਗੱਲਸ, ਨਈ ਸਾਡੇ ਇੱਥੇ ਨਾ ਹੈਗਾ ਐ, ਇੱਕ ਮਤਲਬ ਮੇਰੀ ਸਹੇਲੀ ਉਹਨਾ ਦਾ ਮੁੰਡਾ ਐ ਉਹ ਨਾ ਥੋੜੇ ਨੀਡੀ ਜੇ ਹੈਗੇ ਨੇ, ਓਨੇ ਪਲੱਸ ਟੂ ਕਰ ਲਈ ਤੇ ਪੜਾਈ ਛੱਡ ਤੀ ਏ। ਤੇ ਉਹਨੇ ਨਾ ਇਸੀ ਲੈਣ ਚ ਜਾਣਾ, ਕਹਿੰਦਾ ਮੰਮੀ ਉਸ ਸਪੇਅਰ ਪਾਰਟਸ ਦਾ ਕੰਮ ਸਿੱਖਣਾ। ਉਹਦਾ ਬੜਾ ਸ਼ੁਰੂ ਤੋਂ ਇੰਟਰਸਟ ਏ, ਉਹਨੇ ਕਿੱਥੇ ਸਿੱਖਿਆ ਵੀ ਸੀ। ਤੇ ਛੱਡਤੈ, ਹੁਣ ਨਾ ਉਹਦਾ ਬੜਾ ਜਿਹਾ ਮਨ ਕਰਦੈ ਤਾਨੂੰ ਪਤਾ ਐ ਕੋਈ ਬੰਦਾ, ਜਿਵੇਂ ਕਿ ਪਾਰਟ ਟਾਈਮ ਤੇ ਨੀ ਰੱਖ ਲੈਂਨ ਗੇ, ਤੁਹਾਡੀ ਸ਼ੋਪ ਵਾਲੇ। ਤੇ ਨਾਲੇ ਪੜ੍ਹਾਈ ਵੀ ਕਰ ਲੇਗਾ।
ਪਾਰਟ ਟਾਈਮ ਤੇ ਹਾਂ ਪਾਰਟ ਟਾਈਮ ਤੇ ਵੀ ਹੋ ਸਕਦੈ ਹੈਗਾ, ਕੋਈ ਨੀ ਉਹ ਮੈਂ ਕਰਵਾ ਦਾਂਗਾ।
ਹਾਂ ਤੁਸੀਂ ਕਰਵਾ ਦੇਣਾ, ਮੈਂ ਨਾ ਤੁਹਾਨੂੰ ਉਹਦਾ ਨੰਬਰ ਭੇਜਾਂਗੀ। ਤੁਆਨੂੰ ਓਂਦਾ-ਓਂਦਾ, ਓਅ ਕ ਸੋਰੀ। ਉਹਨਾਂ ਨੂੰ ਤੁਹਾਡਾ ਨੰਬਰ ਦੇ ਦਾਂਗੀ, ਤੁਸੀਂ ਪਾਰਟ ਟਾਈਮ ਤੇ ਕਰਾ ਦੇਣਾ ਉਹਦਾ। ਤੇ ਤੁਹਾਨੂੰ ਪਤਾ ਏ ਬੱਚਾ ਆਪਣੇ ਕੋਲੇਜ ਦੀ ਫੀਸ ਫੂਡ ਆਪੇ, ਫੀਸ ਫੂਸ ਆਪੇ ਕੱਢ ਲੈਂਦਾ ਐ, ਹਨਾ। ਬੜੀ ਦਿੱਕਤ ਹੁੰਦੀ ਐ, ਅੱਜ ਤੁਹਾਨੂੰ ਪਤਾ ਐ ਤੇ ਬਥੇਰੇ ਨੇ ਹਾਂਜੀ। ਮੈਂ ਸੋਚਦੀ ਅੱਜ ਈਸੀ ਭਾਨੇ ਥੋੜੀ ਗੱਲ ਨਾਲ ਗੱਲ ਵੀ ਹੋ ਗੀ ਏ ਤੇ ਤੁਸੀਂ ਮੈਨੂੰ ਐਕਟਿਵਾ ਪਤਾ ਕਰ ਦੇਨਾ, ਤੇ ਉਹਨਾ ਦਾ ਵੀ ਮੈਂ ਤੁਆਨੂੰ ਨੰਬਰ ਭੇਜ ਦਾਂਗੀ।
ਹਾਂਜੀ, ਹਾਂਜੀ। ਐਈ ਹੁੰਦਾ ਨਾ ਅੱਜ ਕੱਲ੍ਹ ਦੇ ਬੱਚਿਆਂ ਨੂੰ ਜਿਸ ਚੀਜ਼ ਦਾ ਇੰਟਰਸਟ ਹੁੰਦੈ, ਉਹੀ ਚੀਜ਼ ਦਿੱਤੀ ਜਾਂਦੀ।
ਹਾਂਜੀ ਫਿਰ ਦੂਜੀ ਚੀਜ਼ ਲੈ ਕੇ ਦੇ, ਕੋਈ ਜਬਰਦਸਤੀ ਲੈ ਕੇ ਕੀ ਦੇ ਹਨਾ ਫਿਰ ਬੱਚੇ ਦਾ ਮਨ ਜਾ ਨੀ ਲੱਗਦਾ। ਐਹ ਵੀ ਤੇ ਗੱਲ ਹੈਗੀ ਐ। ਬਸ ਬਾਕੀ ਚੰਗਾ ਵੀਰੇ ਤੁਸੀਂ ਆਪਣਾ, ਹਾਂਜੀ।
ਮੈਂ ਕਿਆ ਜੋ ਬੱਚੇ ਦਾ ਮਨ ਕਰਦਾ ਹੈਗਾ, ਉਹ ਓਹੀ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਏ। ਬੱਚੇ ਅੱਜ ਕੱਲ੍ਹ ਦੇ, ਬੱਚੇ ਛੋਟੇ ਹੁੰਦੇ ਈ ਬੜੇ ਲੈ ਕੇ ਬੜੇ। ਹੁਨ ਮੇ ਮੁੰਡਾ ਨਾ ਸ਼ੁਰੂ ਤੋਂ ਹੀ ਕੋਚਿੰਗ ਕਰਦਾ ਵੇਆ, ਤੇ ਕੀ ਕੈਂਦੇ ਨੇ ਨਾ, ਸੀ ਏ ਦੀ ਕੋਚਿੰਗ ਕਰਦਾ ਨਾਲੇ ਕੈਂਦਾ ਮੰਮਾ ਮੈਂ ਸੀ ਏ ਬਣਨਾ ਐ। ਮੈਂ ਹੁਣ ਤੁਆਨੂੰ ਪਤਾ ਇੰਨੀ ਪੜ੍ਹਾਈ ਕਰਨੀ ਪੈਂਦੀ। ਪਰ ਸਾਡੇ ਵੱਲੋਂ ਕੋਈ ਫੋਰਸ ਨਹੀਂ ਰਿਹਾ ਕਦੇ ਵੀ, ਬਸ ਜਿਦਾ ਆਪਣਾ ਇੰਟਰਸਟ ਹੈਗਾ ਐ ਨਾ, ਹਾਂਜੀ ਚਲੋ ਚੰਗਾ ਵੀਰੇ ਮੈਨੂੰ ਆਪਣਾ ਵਟਸਐਪ ਦੁਕਾ-ਸ਼ੋਪ ਦਾ ਭੇਜ ਦੇਣਾ
ਹਾਂਜੀ ਹਾਂਜੀ। ਹਾਂਜੀ ਹਾਂਜੀ, ਚੰਗਾ ਫਿਰ ਮੈਂ ਭੇਜ ਦਾਂਗਾ ਤੁਆਨੂੰ ਵਟਸਐਪ ਔਰ ਲੋਕੇਸ਼ਨ ਸਭ ਭੇਜ ਦਾਂਗਾ।
ਹਾਂਜੀ ਹਾਂਜੀ, ਸਤਿ ਸ਼੍ਰੀ ਕਾਲ ਜੀ।
ਸਸ੍ਰੀ ਕਾਲ ਜੀ, ਠੀਕ ਆ।